ਹੈਲੋ ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹੋਰ ਸੁਣਾਓ ਕੀ ਹਾਲ ਏ ਟਾਡਾ।
ਹਾਂਜੀ-ਹਾਂਜੀ ਵਧੀਆ ਤੁਸੀਂ ਸੁਣਾਓ।
ਅਸੀਂ ਵੀ ਵਧੀਆ। ਹੋਰ ਕੀ ਕਰਦੇ ਪਏ ਹਾਂਜੀ-ਹਾਂਜੀ। ਤੂਹੀ ਕੀ ਕਰਦੇ ਪਏ ਸੀ, ਤੁਹਾਡੇ ਘਰ ਦੇ ਸਭ ਵਧੀਆ।
ਹਾਂਜੀ-ਹਾਂਜੀ ਸਾਡੇ ਘਰ ਵੀ ਸਭ ਵਧੀਆ। ਅਸੀਂ ਬਸ ਰੋਟੀ ਖਾ ਕੇ ਫ੍ਰਰੀ ਹੋਏ ਸੀ। ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਫੋਨ ਕਰਾਂ। ਸਾਡੇ ਨਾ ਇੱਥੇ ਘਰ ਮਤਲਬ ਵਿਆਹ ਆਉਣ ਵਾਲਾ ਤੇ ਮੈਂ ਕਿਹਾ ਉਹਨਾਂ ਦੇ ਕੱਪੜੇ ਬੜੇ ਵਧੀਆ ਹੁੰਦੇ ਨੇ। ਮੈਂ ਪੁੱਛਾਂ ਵੀ ਤੁਸੀਂ ਸੂਟ ਵਗੈਰਾ ਕਿੱਥੋਂ ਲੈਂਦੇ ਹੋ।
ਹਾਂਜੀ ਅਸੀਂ ਤੇ ਆਪਣੇ ਇੱਥੋਂ ਨਾ ਸ਼ਹਿਰ ਦੇ ਵਿੱਚਏ ਗੋਪਾਲ ਉਹ ਜਾਂਦੇ ਹੋਏ ਗਪਾਲ ਪਾਲਮੋਚ ਨਾ ਰਸਤੇ ਦੇ ਵਿੱਚ ਹੀ ਦੁਕਾਨ ਆਦੀ ਏ ਹੈਗੇ ਨੇ ਜਗਦੰਬਾ ਕਲਾਥ ਹਾਊਸ ਏ। ਬਹੁਤ ਵਧੀਆ ਕੱਪੜਾ ਮਿਲਦਾ ਉਹਨਾਂ ਕੋ, ਜਿੰਨਾ ਮਰਜੀ ਤੁਸੀਂ ਦੋ ਸੌ ਤੋਂ ਲੈ ਕੇ ਪੰਜਾਹ ਹਜ਼ਾਰ ਦ ਸੂਟ ਲਓ ਭਾਵੇਂ। ਯੇ ਹੋਰ ਤੁਸੀਂ ਕਿਥ ਤੁਸੀ ਕਿੱਥੋਂ ਲੈਂਦੇ ਹੋ। ਹੈਲੋ। ਹੈਲੋ। ਹਾਂਜੀ ਤੁਹਾਡੀ ਅਵਾਜ਼ ਹੀ ਨੀ ਆ ਰਹੀ। ਹੈਲੋ। ਹਾਂਜੀ।